ਹੈੱਲ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ।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
ਬਸ ਵਧੀਆ ਮੈਂ, ਕਿਹਾ ਚੱਲ ਫੋਨ ਹੀ ਕਰਲਾ ਪਹਿਲੀ ਬੈਠੀ ਸੀ।
ਹਾਂ, ਹਾਂ, ਅੱਛਾ ਜੀ, ਚੰਗਾ ਕੀਤਾ ਫਿਰ ਤਾਂ ਬਹੁਤ
ਬਸ ਰੋਟੀ ਹੁਣ ਖਕੇ ਨਾਸ਼ਤਾਦ ਬੈਠੇ ਸੀ ਬਸ ਮੈਂ ਕਿਹਾ।
ਅੱਛਾ, ਅੱਛਾ, ਚਲੋ ਵਧੀਆ ਕੀਤਾ, ਯਾਦ ਤਾਂ ਕੀਤਾ ਇਸੇ ਬੱਲੇ ਫ਼ੋਨ ਆਇਆ ਤੁਹਾਡਾ
ਮੈ ਸਵੇਰੇ ਜ ਦੁਵਰੇ ਤੇ ਲੇਟ ਉੱਠਦੇ ਨੇ ਸਾਰੇ ਕੰਮ ਲੇਟ,
ਸਾਰੇ ਕੰਮ ਲੇਟ ਹੋ ਜਾਂਦੇ, ਨੇ ਉਹ ਤਾਂ ਹੈ ਹੀ ਹੈ।
ਬੜੇ ਹੀ ਲੇਟੇ ਮੈਂ ਤੇ ਸਫਾਈਆਂ ਵੀ ਹੁਣ ਮਤਲਬ-ਮਤਲਬ ਸਾਰਾ ਕੁਛ ਲੇਟ ਹੋ ਜਾਂਦਾ।
ਲੇਟ ਹੋ ਜਾਂਦਾ, ਹਾਂਜੀ ਸੰਡੇ ਨੂੰ ਸੰਡੇ ਨੂੰ ਜੇ ਅਸੀਂ ਜਲਦੀ ਵੀ ਉੱਠ ਜਾਈਏ, ਨਾ ਵੈਸੇ ਹੀ ਬਦੋਬਦੀ ਫਿਰ ਲੇਟ ਹੁੰਦਾ ਕੰਮ ਹੂੰ ਹੋਰ ਮੈਂ ਤੇ ਬਸ, ਹੁਣ ਸੋਚਦੀ ਪਈ ਸੀ, ਵੀ ਜਲਦੀ ਉੱਠੀਏ ਕਰੀਏ ਗਰਮੀ ਦੀ ਬਾਰ ਤੇ ਥੋੜ੍ਹੀ ਨਾ ਸੈਰ ਕਰਕੇ ਆਈਏ ਕਰੀਏ, ਸਵੇਰੇ ਸਵੇਰੇ ਜਾ ਕੇ।
ਆਹੋ ਮੈਂ ਵੀ ਸੋਚਦੀ ਵੀ ਮੈਂ ਤੇ ਕਹਿੰਦੀ ਹਾਂ ਚੱਲ ਅ ਸਵੇਰੇ ਸੈਰ ਕਰਨੀ ਚਾਹੀਦੀ ਹੈ, ਭਾਵੇਂ ਰਾਤੀ ਰੋਟੀ ਤੋਂਵਾ ਮਤਲਬ ਰਾਤੀ ਵੀ ਕਰਨੀ ਚਾਹੀਦੀ ਹੈ, ਸਵੇਰੇ ਵੀ ਕਰਨੀ ਚਾਹੀਦੀ ਹੈ।
ਸਵੇਰੀ ਵੀ ਕਰਨੀ ਚਾਹੀਦੀ ਹੈ, ਚਲੋ ਸ਼ਾਮ ਦੇ ਟਾਈਮ ਸ਼ਾਮ ਦੇ ਟਾਈਮ, ਇਹ ਹੁੰਦਾ ਕਦੇ ਟਾਈਮ ਮਿਲਦਾ ਕਦੀ ਨਹੀਂ ਮਿਲਦਾ ਠੀਕ ਹੈ, ਨਾ ਸਵੇਰੇ ਇਹ ਕਿ ਸਾਰੇ ਸ ਆਲਮੋਸਟ ਸੁੱਤੇ ਹੁੰਦੇ ਹੈ। ਜ਼ਿਆਦਾਤਰ ਉਠਦੇ ਲੇਟ ਨੇ ਸੱਤ ਵਜੇ ਤਕ
ਏਤੇ ਤੇ ਬਹੁਤ
ਬਹੁਤ ਹਾਂ ਹਾਂਜੀ-ਹਾਂਜੀ, ਨਹੀ ਫਾਇਦੇਮੰਦ ਹੁਦੀ ਹੈ, ਸਵੇਰ ਦੀ ਕਹਿਦੇ ਤਾਜ਼ੀ ਹਵਾ ਸਾਡੇ ਸਰੀਰ ਨੂੰ ਤੰਦਰੁਸਤ ਰਖਦੀ ਹੈ। ਸਾਡੀ ਮਾਸਪੇਸ਼ੀਆਂ ਨੂੰ ਮਾਸਪੇਸ਼ੀਆਂ 'ਚ ਬਹੁ ਹਾਂਜੀ ਤੰਦਰੁਸਤ ਰਹਿੰਦਾ ਹਾਂ ਬ ਹੀ ਆਲਸ ਪੈ ਗਿਆ ਦਾ ਇਕ ਅ ਗਰਮੀ ਹੈ, ਏਸੀ ਛਡੇ ਜਾਦੇ ਨੇ ਪੱਖੇ ਚਲਦੇ ਨੇ ਹੋਰ ਆਲਸ ਪੈ ਜਾਦਾ ਉਠਣ ਤੇ ਦਿਲ ਨੀ ਕਰਦਾ ਪਰ ਇਹ ਹੈ ਕਿ ਹੁਣ ਆਪਣੀ ਹਿਮਤ ਬਣਾਉਣੀ ਪੈਣੀ ਹੈ ਉਠਣ ਦੀ ਕੋਸ਼ਿਸ਼ ਕਰਨੀ ਪੈਣੀ ਹੈ ਕਿ ਉਠਏ ਤੇ ਸੈਰ ਵਾਸਤੇ ਜਾਈਏ
ਹੋਰ ਕੀ ਹੈ ਤੇ ਬਣਾਉਣਾ ਮਤਲਬ ਇਕਲਾ ਬੰਦਾ ਵੀ ਨਹੀ ਨਾ ਜਾ ਸਕਦਾ ਸਾਥ ਹੋਏ ਤੇ
ਸਾਥ ਹੋਏ ਫੇਰ ਵੀ ਹੋਏ ਨਾ ਵੀ ਦੋ ਚਾਰ ਜਨੀਆਂ ਹੋਣ ਵੀ ਇਕ ਦੂਜੇ ਜਿਹਨੂੰ ਬੈਲ ਮਾਰਦੇ ਨੇ ਮਿਸ ਕੋਲ ਕਰ ਦੇਣ ਵੀ ਚਲੋ ਬਈ ਪਤਾ ਲਗ ਗਿਆ ਵੀ ਮਿਸ ਕੋਲ ਆ ਗਈਏ ਤੇ ਹੁਣ ਜਾਣਾ ਏਦਾਂ ਹੋਏ ਇਕ ਦੋ ਵਾਰੀ ਜਾਵਗੇ ਹਾਂ ਇਕ ਇਕ ਦੋ ਵਾਰੀ ਜਾਵਾਗੇ ਫੇਰ ਆਪੇ ਰੂਟੀਨ ਬੱਜ ਜਾਣੀ ਹੈ।
ਹਾਂ ਉਹੀ ਨਾ ਹੋਣਾ ਬੰਦਾ ਫੇਰ ਜੇ ਨਾ ਨਾ ਦਾਲਸ ਪਿਆਰੇ ਤੇ ਫੇਰ ਕਹਿਦਾ ਕਿ ਥੋੜੀ ਦੇਰ ਹੋਰ ਸੋ ਜਾਈਏ ਥੋੜੀ ਦੇਰ ਹੋਰ ਸੋ ਜਾਈਏ ਹੋਰ ਸੋਦੇ ਸੌਦੇ ਅੱਠ ਨੋ ਵੱਜ ਜਾਦੇ ਨੇ ਸਵੇਰੇ ਉਠ ਕੇ
ਹਾਂਜੀ ਉਹ ਤੇ ਹੈ ਹੀ ਅੱਠ ਨੌ ਮੈਂ ਉਠਦੀ ਹਾਂ ਨਾ ਅਸੀ ਮੰਨਿਆ ਗੁਰਦੁਆਰੇ ਆਵਾਜ਼ ਆਉਦੀ ਨਾਨੀ ਆ ਧੋਨਿ ਆ ਤੇ ਚਾਹ ਇਕ ਕੱਪ ਬਣਾਣੀ ਹਾਂ ਆਪਣਾ ਪੀਨੀ ਹਾਂ ਰਸੋਈ ਦਾ ਕਮ ਵੀ। ਫੇਰ ਵੇਖਣੀ ਆ ਵੀ ਅਜੇ ਸਾਰੇ ਸੁੱਤੇ ਦੇ ਨੇ ਕੀ ਕਰਨਾ ਫੇਰ ਲੰਮੇ ਪੈ ਜਾਓ ਦਸ ਪੰਦਰਾਂ ਮਿੰਟ ਆਲਸ ਪੈ ਜਾਦਾ ਹੈ ਦੇਖ ਕੇ ਦੂਜਿਆਂ ਨੂੰ ਦੇਖ ਕੇ ਹੀ ਹੁਦਾ ਵੀ ਸਾਰੇ ਸੁਤੇ
ਹਾਂ ਉਹੀ ਨਾ ਜਾਂ ਤੇ ਰੂਟੀਨ ਘਰ ਦਾ ਬਣਿਆ ਹੋਇ ਕਿ ਸਾਰੇਆਂ ਨੇ ਇਹਨੇ ਵਜੇ ਉਠ ਜਾਣਾ ਫੇਰ ਤੇ ਵਧੀਆ ਕੀ ਕੋਈ ਸ ਨਾ ਤੇ ਬਣਾਣਾ ਚਾਹੀਦਾ ਵੈਸੇ ਏਦਾਂ ਘਰ ਦਾ ਉਸ ਹੋਣਾ ਚਾਹੀਦਾ ਕਿ ਜਲਦੀ ਉਠੋ ਜਲਦੀ ਸਵੋ
ਨਹੀ ਨਹੀ ਬਣਾਓ ਤੁਸੀ ਵੋਕ ਕਰਨ ਦਾ ਮੈਂ ਤੇ ਜਾਣ ਨੂੰ ਤਿਆਰ ਹਾਂ ਇਕ ਅਧੀ ਹੋਰ ਵੇਖਣੇ ਆ ਆਪਣੇ ਨਾਲ ਦੀਆ ਨੂੰ
ਹਾਂਜੀ ਹਾਂਜੀ ਨਾਲੇ ਫੈਟ ਵੀ ਘੱਟਦੀ ਹੈ ਆਪਣਾ ਸਰੀਰ ਚੁਸਤ
ਫੀਰ ਫਿਟ ਰਹਿਦਾ ਫੈ ਫੈਟ ਵੀ ਘੱਟਦੀ ਤੇ ਮੈਂ ਤੇ ਮੇਰਾ ਹਾਂਜੀ ਓਨਾ ਹੀ ਵਧੀਆ ਰਹਿਦਾ ਸਰੀਰ ਹਾਂਜੀ ਤੇ ਨਹੀ ਕਰਨੀਆਂ ਇਏਦਾਂ ਲੱਤਾਂ ਵੀ ਖੁੱਲੀਆਂ ਰਹਿਦੀਆਂ ਨੇ ਗੋਡੇ ਵੀ ਸਹੀ ਰਹਿਦੇ ਨੇ ਨਹੀ ਤੇ ਅਜ ਕਲ ਦੇ ਬ ਤੁਸੀ ਬਜ਼ੁਰਗਾਂ ਨੂੰ ਵੇਖੋ ਗੋਡਿਆਂ ਨੂੰ ਹੀ ਰੋਂਉਦੀਆਂ ਰਹਿਦੀਆਂ ਸਾਡੇ ਤੇ ਗੋਡੇ ਨਹੀ ਚੱਲਦੇ ਸਾਡੇ ਗੋਡੇ ਨੀ ਗੋਡਿਆਂ ਦੀ ਦਵਾਈਆਂ ਖਾਣੀਆਂ ਹਾਂ
ਫਿਟ ਰਹਿਣੀਆ
ਮਜ਼ਬੂਤ ਰਹਿਦੀ ਹੈ। ਜਿਹੜੀ ਸੈਰ ਕਰਨ ਨਾਲ ਤਾਜ਼ੀ ਹਵਾ ਸਾਡੇ ਅੰਦਰ ਜਾਦੀ ਉਹ ਸਾਡਡੀ ਮਾਸਪੇਸ਼ੀਆਂ ਨੂੰ ਬਹੁਤ ਤੰਦਰੁਸਤ ਰੱਖਦੀ ਹੈ।
ਹਾਂਜੀ ਜੀ ਹਾਂਜੀ ਤੁ ਕਹਿ ਰਹੇ ਵੈਸੇ ਵੀ ਬੜੇ ਹੀ ਫਾਇਦੇ ਨੇ ਮਤਲਬ ਸਵੇਰੇ ਜਲਦੀ ਉਠਣ ਦੇ ਸਾਰੇ ਕਮ ਕਰਕੇ ਬੰਦਾ ਜਾਏ
ਜਾਏ ਨਹੀ ਬਹੁਤ ਫਾਇਦੇ ਨੇ ਸਵੇਰੇ ਸਵੇਰੇ ਉਠ ਕੇ ਤਾਂ ਬਹੁਤ ਵਧੀਆ ਫਾਇਦਾ ਮੈਂ ਤੇ ਕਈ ਵਾਰੀ ਉਠਣੀ ਹਾਂ ਤੇ ਫੇਰ ਆਪਣੇ ਕੋਠੇ ਚਲੇ ਜਾਦੀ ਹਾਂ ਥੋੜ੍ਹੀ ਜਿਹੀ ਹਵਾ ਲੈਣ ਜਾ ਸ਼ਾਮ ਦੇ ਟਾਈਮ ਟਹਿਲ ਜਾਂ ਟਹਿਲ ਲੈਂਨੀ ਆ ਹਾਂਜੀ।
ਕੋਠੇ ਤੇ ਟਹਿਲ ਪਰ ਉਹ ਨਾ ਜਿਵੇਂ ਹੁਣ ਮੀਟਰ ਆਪਾਂ ਇੰਨੇ ਸਟੈਪ ਚੱਲੇ ਨੇ ਉਹ ਚੀਜ਼ ਨੀ ਹੁੰਦੀ ਕੋਟ
ਨਈ ਨਈ ਉਹ ਨੀ ਚੀਜ਼ ਹੈਗੀ। ਵੀ ਉਹ ਅ ਜੇ ਅਸੀਂ ਸੈਰ ਕਰਨ ਜਾਂਨੇ ਆ ਸਾਨੂੰ ਇੰਨਾ ਪਤਾ ਲੱਗਦਾ ਵੀ ਅਸੀਂ ਇੰਨੇ ਕਿਲੋਮੀਟਰ ਤੁਰੇ ਆ।
ਹਾਂ ਉਹੀ ਨਾ ਸਾਨੂੰ ਸਟੈਪ ਪਤਾ ਲੱਗ ਜਾਂਦੇ ਨੇ ਆਪਾਂ ਕਿੰਨਾ ਤੁਰੇ ਆ ਅਸੀਂ ਟਾਰਗੇਟ ਬਣਾਨਾ ਚਾਹੀਦਾ ਚਾਈਦਾ ਕਿ ਆਪਾਂ ਰੋਜ਼ ਜਿੰਨੇ ਮਿਨ ਅ ਇੰਨੇ ਸਟੈਪ ਤੁਰਨਾ ਹੀ ਹੈਂ
ਐਨੇ ਕਿਲੋਮੀਟਰ ਵਿੱ ਚੱਲਣਾ ਈ ਚੱਲਣਾ ਏ ਚਲੋ, ਸਟਾਰਟਿੰਗ ਵਿੱਚ ਥੋੜ੍ਹਾ ਕਰ ਲਓ, ਫਿਰ ਹੌਲੀ-ਹੌਲੀ ਆਪ ਤੇ ਰੋਟੀਨ ਬਣ ਜਾਂਦੀ ਏ ਫੇਰ ਥੋੜਾ ਵੱਧ ਵੀ ਹੋ ਜਾਂਦੀ ਏ ਸੈਰ।
ਨਈ ਵੈਸੇ ਹੈ, ਬਹੁਤ ਮਤਲਬ ਤੁਸੀਂ ਮੈਨੂੰ ਸਈ ਕਿਹਾ ਆਪਾਂ ਚੱਲਾਂਗੇ ਬਣਾਵਾਂਗੇ ਕਿਉਂਕਿ, ਬੜਾ ਜਰੂਰੀ ਏ ਮੈਂ ਤੇ ਵ ਮੇਰੀਆਂ ਲੱਤਾਂ ਪਤਾ ਨੀ ਲੱਗ ਦਿੰਦਾ ਮਤਲਬ ਬ ਬੈਡ ਤੇ ਬੈਠੇ ਰਹੋ ਨਾ, ਏਸੀ 'ਚ ਲੱਤਾਂ ਦੀਆਂ, ਏਸ
ਉਹ ਜ਼ਿਆਦਾ ਸਰੀਰ ਨੁਕਸ-ਨੁਕਸਾਨ ਕਰਦਾ ਨਾ ਏਸ ਦੀ ਹਵਾ ਠੰਡੀ ਪੈਣੀ ਹੱਡਾਂ ਨੂੰ ਪੈਂਦੀ ਏ ਉਹ।
ਉਹੀ ਨਾ ਤਾਜ਼ੀ ਹਵਾ ਆਪਾਂ ਕਦੀ ਲੈ ਕ
ਹਵਾ ਲੈਣੀ ਨੀ ਹਾਂ ਉਹ ਕਮਰਿਆਂ 'ਚ ਬੈਠੇ ਰਹਿਣਾ, ਬਸ ਪੱਖੇ ਦੀ ਹਵਾ ਲੈ ਲਈ ਦੇ
ਸਰਦੀਆਂ 'ਚ ਵੀ ਆਪਾਂ ਬਾਹਰ ਕਿੱਥੇ ਨਿਕਲਣਾ ਏ। ਸਰਦੀਆਂ 'ਚ ਵੀ ਠੰਢ ਲੱਗੀ ਤੇ ਕਮਰ 'ਚ
ਠਰੂ-ਠਰੂ ਕਰਕੇ ਨੀ ਬੰਦਾ ਨਿਕਲਦਾ ਬਾਹਰ ਅੰਦਰ ਈ ਬੈਠ ਠਾ ਰਹਿੰਦਾ ਹਾਂਜੀ, ਉਹ ਤੇ ਨੇਰਾ ਹੁਣ ਤੇ ਚਲੋ, ਦਿਨ ਚੜ ਜਾਂਦਾ ਪੰਜ ਵਜੇ। ਸਾਢੇ ਪੰਜ ਵਜੇ ਦਿਨ ਚੜਿਆ ਹੁੰਦੇਅ ਹੁਣ ਤੇ।
ਹਾਂ ਉਹੀ ਨਾ ਤੇ ਇੰਨੇ ਵਜੇ ਹੀ ਸੈਰ ਕਰਨੀ ਵਧੀਆ
ਹਾਂਜੀ, ਛੇ ਕ ਵਜੇ ਬੰਦਾ ਚਲੇ ਜਾਏ। ਹਾਂ, ਧੁੱਪ ਚਾ ਛੇ ਵਜੇ ਤਾਂ ਧੁੱਪ ਚੜ ਜਾਂਦੀ ਏ, ਲਿਸ਼ਕਾਰ ਆ ਜਾਂਦਾ ਸੂਰਜ ਦਾ।
ਹੀ ਨਾ ਤਾਂ ਈ ਤੇ ਫੇਰ ਜਦੋਂ ਵੀ ਚਾਨਣ ਹੋ ਜਾਂਦਾ ਐ, ਉਦੋ-ਉਦੋਂ ਸੈਰ ਕਰਨ ਜਾਓ, ਤੇ ਬੰਦਾ ਘੰਟੇ 'ਚ ਵਾਪਸ ਆ ਜੇ ਅੰਧੇ ਘੰਟੇ।
ਤੇ ਇੱਕ ਘੰਟਾ ਫੇਰ ਉੱਥੇ ਕਈ ਵਾਰੀ ਦੇਖ ਦੇਖ ਲੈਂਦਾ, ਬੰਦਾ ਅੱਜ-ਕੱਲ੍ਹ ਤੇ ਕਈਆਂ ਨੇ ਪਾਰਕ ਵੀ ਬਣਾ ਲਈ ਦੀ ਏ ਉੱਥੇ ਬੰਦਾ ਬਹਿ ਜਾਂਦਾ ਐ ਥੋੜ੍ਹੀ ਦੇਰ ਐਕਸਰਸਾਈਜ਼ ਕਰ ਲੈਂਦਾ ਏ, ਅੱਜ-ਕੱਲ ਤੇ, ਹਾਂ। ਪਾਰਕ ਵੀ ਬਣਨੀ ਚਾਈਦੀ ਏ, ਇੱਥੇ ਹੈਗੀ ਏ ਅ ਇੱਥੇ ਇੱਕ ਪਿੰਡ ਵੱਲ ਜਾਈਏ ਨਾ ਉੱਧਰਲੇ ਪਾਸੇ ਬਣਿਆ ਹੋਇਆ, ਛੋਟਾ ਜਿਹਾ ਪਾਰਕ ਜੀ। ਤੇ ਸੀਟਸ ਲਗਾਈਆਂ ਹੋਈਆਂ, ਨੇ ਵੀ ਜਿਹੜੇ ਸੈਰ ਕਰਨ ਜਾਂਦੇ ਨੇ ਉਹ ਐਕਸਰਸਾਈਜ਼ ਲਈ ਤੇ ਜਾਂ ਬੈਟ ਉੱਥੇ ਜਾਣ ਬਜ਼ੁਰਗ ਜਾਂਦੇ ਨੇ, ਜਿਹੜੇ ਥੱਕ ਜਾਂਦੇ ਨੇ ਥੋੜਾ ਥੋੜ੍ਹੀ ਰੈਸ ਹੋ ਜਾਂਦੀ ਏ ਬੈਠ ਜਾਂਦੇ ਨੇ। ਐਕਸਰਸਾਈਜ਼ ਵੀ ਹੋ ਜਾਂਦੀ ਏ ਬਣਾਇਆ ਹੋਇਆ, ਪਰਲੇ ਪਾਸੇ ਥੋੜਾ ਜਾਈਏ ਅੱਗੇ।
ਮੈਂ ਕਿਹਾ ਨਈ ਯਾਰ ਜਲਦੀ ਉੱਠਿਆ ਕਰਨਾ ਅ ਜਾਇਆ ਕਰਨਾ ਸੈਰ ਤੇ ਬੜੇ ਫਾਇ ਮੈਂ ਤੇ ਕਹਿੰਦੀ ਆ, ਸਾਹ ਦੀ ਪ੍ਰੋਬਲਮ ਵੀ ਮੁੱਕ ਜਾਣੀ ਏ।
ਹੋਰ ਸਾਹ ਦੀ ਪ੍ਰੋ ਸਭ ਤੋਂ ਵੱਡੀ ਐ, ਕਿ ਸਾਹ ਦੀ ਪ੍ਰੋਬਲਮ ਨੀ ਆਂਦੀ ਸੈਰ ਕਰਨ ਨਾਲ, ਸਾਹ ਨੀ ਸਾਹ ਵਾਲੇ ਸਾਹ ਵਾਲੇ ਮਰੀਜ਼ਾਂ ਨੂੰ ਤੇ
ਇੱਕ ਦੋ ਦਿਨ ਜਾਵਾਂਗੇ, ਪਹਿਲੇ ਫੇਰ ਤੇ ਫੁੱਲੇ ਗਾ ਈ ਫਰ ਜਦੋਂ ਆਦਤ ਪੈ ਜੇਗੀ ਨਾ ਫੇਰ ਸਈ ਹੋਜੇਗਾ।
ਫੇਰ ਸਈ ਹੋਜੇਗਾ, ਸਾਹ ਫੁੱਲਦਾ ਐ ਨਾ ਜਿਨਾਂ ਦਾ ਜਿਨਾਂ ਨੂੰ ਸਾਹ ਦੀ ਪ੍ਰੋਬਲਮ ਏ ਉਹਨਾਂ ਨੂੰ ਤੇ ਜ਼ਿਆਦਾਤਰ ਸੈਰ ਬੋਤ ਜ਼ਰੂਰੀ ਦੱਸਦੇ ਨੇ ਡਾਕਟਰ ਵੀ। ਵੀ ਸੈਰ ਕਰਿਆ ਕਰੋ। ਜਿੰਨੀ ਸੈਰ ਕਰੋਗੇ, ਓਨਾ ਹੀ ਤੁਹਾਡੇ ਲਈ ਵਧੀਆ ਏ।
ਨਾਲ ਹੀ ਵੈਸ ਹੁਣ ਜਿਵੇਂ ਜਿਨਾਂ ਦੀ ਫੈ
ਹਾਂਜੀ-ਹਾਂਜੀ,
ਤੇ ਉਹਨਾਂ ਨੂੰ ਵੀ ਸੈਰ ਹੀ ਪ੍ਰੋਵਾਈਡ ਕਰਦੇ ਆ, ਕਿ ਤੁਸੀਂ ਸੈਰ ਕਰੋ।
ਸੈਰ ਕਰੋ ਬਿਲਕੁਲ ਸਹੀ ਜੀ, ਬਿਲਕੁਲ ਸਹੀ ਗੱਲ ਏ। ਪੈਰ ਨਹੀਂ ਗੰਦੇ ਨੇ ਸੈਰ ਕਰਿਆ ਕਰੋ।
ਮੋਰਨਿੰਗ ਵਾਕ ਦੀ ਤਾਂ ਬਹੁਤ ਮਤਲਬ ਉਹ ਏ। ਐਡਵਾਂਟੇਜ ਬਾਕੀ ਜੇ ਰੋ ਰੋਟੀ ਘਰ ਮੈਂ ਤਾਂ ਜਦੋਂ ਦੀਦੀ ਰੋਟੀ ਖਾਣੀ ਆ ਫੇਰ ਵੀ ਮੈਂ ਕੋਠੀ ਤੇ ਚੱਕਰ ਚੁੱਕਰ ਮਾਰ ਆਣੀ ਹਾਂ ਕਿ ਡਾਇਜਸਟ ਹੋ ਰਹੀ।
ਤੇ ਹੈ ਹੀ ਥੋੜਾ ਪਚ ਜਾਂਦੀ ਐ ਰੋਟੀ ਹੋਰ ਕੀ ਏ।
ਕਿਉਂਕਿ ਰਾਤੀ ਥੋੜਾ ਹੁੰਦਾ ਨਾ ਸਰੀਰ ਥੱਕਿਆ ਟੁੱਟ
ਥੱਕਿਆ ਹੁੰਦਾ ਐ ਰੋਟੀ ਖਾ ਲਈ ਫੇਰ ਹੁੰਦਾ ਐ ਕਿ ਸੋਣਾ ਏ। ਤੇ ਸਾਰੀ ਜੇ ਅਸੀਂ ਸਵੇਰੇ ਔਰ ਦੁਪਹਿਰੇ ਰੋਟੀ ਖਾਣੇ ਆ ਓ ਉਹ ਤੇ ਚਲੋ ਅੰਦਰ ਬਾਹਰ ਬੰਦਾ ਹੁੰਦਾ ਰਹਿੰਦਾ ਕੋਈ ਨਾ ਕੋਈ ਕੰਮ ਵੀ ਕਰਦਾ ਰਹਿੰਦਾ ਤੇ ਰਾਤ ਵੀ ਰਾਤ ਦੀ ਵੀ ਰੋਟੀ ਖਾ ਕੇ ਵੈਸੇ ਸੈਰ ਜ਼ਰੂਰੀ ਹੋਣੀ ਚਾਹੀਦੀ ਏ। ਜ਼ਿਆਦਾ ਨਹੀਂ ਪੰਜ ਦਸ ਮਿੰਟ ਬੰਦਾ ਟਹਿਲ ਲਵੇ ਜਾ ਕੇ ਹਾਂਜੀ।
ਸਹੀ ਮੈਂ ਤੇ ਆਪ ਕਹਿੰਦੀ ਪਈ ਸੀ ਮੈਂ ਕਿਹਾ ਨਹੀਂ ਗਰਮੀ ਐ ਗਰਮੀ ਐਨੀ ਸੁਸਤੀ ਪੈਂਦੀ ਐ ਘਰ 'ਚ ਗਰ ਮੀ ਏਸੀ 'ਚ ਬੈਠੇ ਰਹਿੰਦੇ ਆਂ ਚੌਵੀ ਘੰਟੇ ਬਾਹਰ ਨਿਕਲਣ
ਬਾਹਰ ਨਿਕਲਦੇ ਨੀ ਹੈਗੇ ਹਾਂਜੀ ਬਿਲ
ਪਰ ਸਵੇਰੇ-ਸਵੇਰੇ ਤੇ ਚਲੋ ਠੀਕ ਹੁੰਦਾ ਮੌਸਮ ਐਵੇਂ
ਹਾਂ ਸਵੇਰੇ-ਸਵੇਰੇ ਤੇ ਹਵਾ ਵੀ ਸਗੋਂ ਤਾਜ਼ੀ ਹੁੰਦੀ ਏ। ਪਤਾ ਵੀ ਨਹੀਂ ਲੱਗਦਾ ਸਵੇਰੇ ਸਵੇਰੇ ਤੇ ਬਾਅਦ ਵਿੱਚ ਤੇ ਫਿਰ ਜਦੋਂ ਧੁੱਪ ਚੜ ਜਾਂਦੀ ਫੇਰ ਗਰਮੀ ਹੋ ਜਾਂਦੀ ਏ।
ਹੋਰ ਕੀ ਫੇਰ ਗਰਮੀ ਹੋ ਨਹੀਂ ਫੇਰ ਆਪਾਂ ਮੈਂ ਤੇ ਕਹਿੰਣੀ ਹਾਂ ਇੱਕ ਮੇਰੀ ਹੋਰ ਨਾ। ਅਹ ਦਰਾਣੀ ਉਹਨੂੰ ਵੀ ਮੈਂ ਕਵਾਂਗੀ ਤੂੰ ਵੀ ਚੱਲ ਉਹੀ ਕਹਿੰਦੀ ਹੁੰਦੀ ਸੀ।
ਇੱਕ ਦੋ ਜਨੀਆਂ ਨੂੰ ਹੋਰ ਦੇਖੋ, ਇਕੱਠੇ ਕਰੋ ਫਿਰ ਨਾ ਅਹ ਪੰਜ ਛੇ ਜਣੀਆਂ ਇਕੱਠੀਆਂ ਹੋ ਕੇ ਚਲੇ ਜਾਵਾਂਗੇ ਨਾ। ਤੇ ਫੇਰ ਵਧੀਆ ਵੀ ਲੱਗਦਾ ਗੱਲਾਂ ਬਾਤਾਂ ਕਰਦੇ -ਕਰਦੇ ਪਤਾ ਨੀ ਲੱਗਦਾ ਟਾਈਮ ਦਾ ਹਾਂ ਇਸ ਤਰ੍ਹਾਂ ਸੈਰ ਵੀ ਹੋ ਜਾਂਦੀ ਏ। ਥੋੜਾ ਆਊਟਿੰਗ ਹੋ ਜਾਂਦੀ ਹੈ ਆਪਣੀ ਗੱਲ ਬਾਤ ਵੀ ਸ਼ੇਅਰ ਹੋ ਜਾਂਦ ਏ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ ਏਦਾਂ ਬੰਦਾ ਫਿਰ ਸਵੇਰੇ ਸੈਰ ਕਰਦਿਆਂ-ਕਰਦਿਆਂ ਬੰਦਾ ਕਿੱਥੇ ਪਹੁੰਚਦਾ ਕਿੰਨੇ ਕਿਲੋਮੀਟਰ ਚੱਲ ਪਏ ਆ ਇਹ ਵੀ ਨੀ ਪਤਾ ਪਤਾ ਲੱਗਦਾ ਗੱਲਾਂ-ਗੱਲਾਂ ਵਿਚ ਤੇ ਹੂੰ। ਹਾਂਜੀ ਹਾਂ ਸ ਕੱਲ੍ਹ ਤੋਂ ਦੇਖਦੇ ਆ ਤੁਸੀਂ ਵੀ ਪੁੱਛੋ ਮੈਂ ਵੀ ਪੁੱਛਣੀ ਆ ਜਿਹੜੀਆਂ ਜਾ ਸਕ ਦੀਆਂ ਨੇ ਹੋਰ ਇਕੱਠੇ
ਪੁਆਇੰਟ ਤੇ ਮਿਲ ਪਓ ਆਪਣੇ-ਆਪਣੇ ਘਰੋਂ ਨਿਕਲ ਕੇ ਤੇ ਫਿਰ
ਘਰੋਂ ਆਂਦੇ ਜਾਂਦੇ ਮਿਲ ਪਵੋ ਹੋਰ ਕੀ ਟਾਈਮ ਉਹਨਾ ਨੂੰ ਫਿਕਸ ਦੇ ਦੋ ਬੇ ਟਾਈਮ ਕਰ ਦੋ ਫਿਕਸ ਵੀ ਇੰਨੇ ਵਜੇ ਅ ਸੀਂ ਜਾਣਾ ਹੀ ਜਾਣਾ।
ਚਲੋ ਠੀਕ ਐ।
ਚਲੋ ਠੀਕ ਐ ਹਾਂਜੀ, ਪੁੱਛ ਲੈਣਾ ਵੀ ਸਤਿ ਸ਼੍ਰੀ ਅਕਾਲ ਜੀ।